ਹੈਲੋ, ਜੀ ਕਿਆ ਹਾਲ -ਚਾਲ ਨੇ।
ਵਧੀਆ- ਵਧੀਆ, ਹੋਰ ਕੀ ਹਾਲ ਜੇ।
ਵਧੀਆ -ਵਧੀਆ, ਤੁਸੀ ਸੁਣਾਓ
ਹੋਰ ਕੀ ਕਰੀ ਜਾਂਦੇ।
ਬਸ ਇਤਰ੍ਹਾਂ ਹੀ ਕੰਮ ਕਾਰ, ਬੈਠੇ ਹੋਏ ਆਂ ਬਸ ਗੁਰਦਾਰੇ। ਨਾਸ਼ ਰੋਟੀ ਖਾਲੀ ਜੀ।
ਹਾਂਜੀ- ਹਾਂਜੀ ਖਾ ਲੀ।
ਕੰਮ ਬਸ ਆ, ਇਤਰ੍ਹਾਂ ਈ ਘਰੇ ਬੈਠਿਆ ਹੋਣਾ।
ਅੱਛਾ -ਅੱਛਾ ਘਰ ਦੇ ਕੀ ਕੰਮ ਕਰਦੇ।
ਘਰ ਦੇ ਬਸ ਕੱਪੜੇ ਲਿੜੇ ਦਾ ਈ ਤੇ। ਹਾਂਜੀ, ਗੁਰਦੁਆਰੇ ਹੋ ਆਏ ਜੀ।
ਹਾਂਜੀ -ਹਾਂਜੀ, ਤੁਸੀਂ ਜਾਂਦੇ ਓ ਗੁਰਦੁਆਰੇ।
ਹਾਂਜੀ -ਹਾਂਜੀ, ਆਪਣੇ ਵੀ ਹੈਗਾ ਜੀ ਗੁਰਦੁਆਰਾ ਬੈਰਸੈਡ। ਆਪਾਂ ਉੱਥੇ ਜਾਈਦਾ ਜੀ, ਆਪਾਂ ਪੱਕੀ ਰਹਿੰਦੇ ਆਂ ਜੀ।
ਅੱਛਾ -ਅੱਛਾ, ਆਪਾਂ ਅੰਬਰਸ ਨੇ।
ਹਾਂਜੀ -ਹਾਂਜੀ, ਵਧੀਆ ਜੀ।
ਅੱਛਾ, ਹੋਰ ਕਿੱਥੇ ਗਏ ਫਿਰ ਘੁੰਮਣ, ਛੁੱਟੀਆਂ ਵਿੱਚ ਕਿੱਥੇ ਗਏ ਘੁੰਮਣ ਗਏ ਫਿਰ। ਅੱਛਾ-ਅੱਛਾ, ਕਿਵੇਂ ਦਾ ਮੌਸਮ ਏ?
ਹਾਂ, ਵਧੀਆ ਐ ਮੌਸਮ, ਠੀਕ-ਠਾਕ ਜਾ।
ਅੱਛਾ-ਅੱਛਾ ਅਸੀਂ ਵੀ ਗਏ ਹਾਂ ਘੁੰਮਣ, ਅਸੀਂ ਗਏ ਹਾਂ ਉੱਥੇ ਬੰਗਲਾਮੁਖੀ ਗਏ ਅਸੀਂ ਮਾਤਾ ਦੇ ਉ ਉੱਥੇ ਵੀ ਠੀਕ-ਠਾਕ ਸੀ ਮੌਸਮ, ਅਸੀਂ ਇਥੋਂ ਹਾਂ ਬਈ ਥੋੜੀਆਂ ਛੁੱਟੀਆਂ ਰਹਿੰਦੀਆਂ ਨੇ, ਕਸ਼ਮੀਰ ਵੀ ਗਏ ਹਾਂ ਘੁੰਮਣ। ਐਂਡਦੇ, ਏਥੇ ਉੱਥੇ ਬੜਾ ਵਧੀਆ ਮੌਸਮ, ਉੱਥੇ ਵੀ ਬਹੁ ਵਧੀਆ।
ਹਾਂਜੀ, ਹਾਂਜੀ, ਬਹੁਤ ਵਧੀਆ ਮੌਸਮ।
ਅ ਅੱਛਾ, ਸੈਰ-ਸੂਰ ਕਰਦੇ ਸਵੇਰੇ।
ਹਾਂਜੀ-ਹਾਂਜੀ ਸੈਰ ਕਰੀਦੀ, ਤੁਸੀਂ ਸੁਣਾਓ ਤੁਸੀਂ ਕਰਦੇ ਹੁੁੁੰਦੇ ਸੈਰ, ਆਪਾਂ ਸਵੇਰੇ ਕਿਆ।
ਅੱਛਾ, ਅ, ਅੱਛਾ- ਅੱਛਾ ਹਾਂਜੀ, ਅਸੀਂ ਜਿੰਮ-ਜੁੰਮ ਲਾਉਂਦੇ।
ਹਾਂਜੀ, ਜਿੰਮ ਜਾਈਦਾ ਚਾਰ ਕ ਵਜੇ ਸ਼ਾਮਾਂ।
ਅੱਛਾ- ਅੱਛਾ- ਅੱਛਾ- ਅੱਛਾ ਹੋਰ ਜਿੰਮ ਜਾਣਾ ਐ, ਬੜਾ ਵਧੀਆ। ਵੀ ਏਸੀ ਉਸੀ ਥੱਲੇ ਵੀ ਨਹੀਂ ਜ਼ਾਦਾ ਰਹਿਣਾ ਚਾਹੀਦਾ। ਸਵੇਰੇ- ਸਵੇਰੇ ਸੈਰ ਕਰਕੇ ਕਿਵੇਂ ਦਾ ਫੀਲ ਹੁੰਦਾ।
ਬਹੁਤ ਵਧੀਆ ਹੁੰਦਾ।
ਆਕਸੀਜਨ ਮਿਲਦੀ ਨਹੀਂ।
ਹਾਂਜੀ, ਹਾਂਜੀ, ਆਕਸੀਜਨ ਮਿਲਦੀ ਆ।
ਅਤੇ ਸਵੇਰ-ਸਵੇਰ ਦੀ ਹਵਾ ਬੜੀ ਵਧੀਆ ਹੁੰਦੀ।
ਹਾਂਜੀ, ਹਾਂਜੀ।
ਹੋਰ ਸੁਣਾਓ? ਕਿੰਨੇ ਘਰ ਚ ਕਿੰਨੇ, ਕਿੰਨੇ, ਕਿੰਨੇ ਜਾਣੇ ਘਰ 'ਚ ਫੈਮਲੀ।
ਹਾਂਜੀ, ਮੇਰੇ ਮੰਮਾ ਤੇ, ਮੇਰੇ ਪਾਪਾ ਤੇ ਮੈਂ ਬਸ।
ਅੱਛਾ, ਅੱਛਾ, ਤਿੰਨ ਜਾਣੇ ਜੇ।
ਹਾਂਜੀ, ਹਾਂਜੀ।
ਅੱਛਾ, ਅੱਛਾ, ਅੱਛਾ, ਕਿੰਨੇ ਟਾਈਮ ਜਾਂਦੇ ਗੁਰਦੁਆਰੇ?
ਹਾਂਜੀ, ਆਪਾਂ ਦੋ ਟਾਈਮ ਜਾਈਦਾ ਸਵੇਰੇ, ਸ਼ਾਮ।
ਅੱਛਾ, ਅੱਛਾ, ਤੁਸੀਂ ਆਪ ਕੀ ਕੰਮ ਕਰਦੇ?
ਆਹ, ਮੈਂ ਬਸ ਸਕੂਲੋਂ ਸਕੂਲੇ ਜਾਈਦਾ ਵਾਂ। ਸਕੂਲੋਂ ਸਿੱਧਾ ਘਰੇ, ਹੁਣ ਛੁੱਟੀਆਂ ਪਈਆਂ।
ਅੱਛਾ, ਅੱਛਾ, ਗਏ ਸੀ ਨਾਨਕੇ-ਨੂਣਕੇ?
ਨਾਨਕੇ ਐਤਕੀ ਨਹੀਂ ਗਏ, ਐਰਕ। ਗਿਆ ਨਹੀਂ ਗਿਆ, ਗਰਮੀ ਕਰਕੇ।
ਅੱਛਾ, ਅੱਛਾ, ਹੋਰ ਕੀ? ਫਿਰ, ਕੀ ਬਣਾਇਆ ਅੱਜ?
ਅੱਜ ਬਣਾਇਆ, ਅਸੀਂ ਆਲੂ-ਮਟਰ ਬਣਾਏ।
ਅੱਛਾ, ਅੱਛਾ, ਖਾਲੀ ਰੋਟੀ-ਰੂਟੀ ਖਾਲੀ?
ਹਾਂਜੀ, ਤੁਸੀ ਕੀ ਬਣਾਇਆ?
ਅਸੀਂ ਵੀ ਬਣਾਇਆ, ਹੀ ਮਟਰ ਪਨੀਰ ਬਣਾਇਆ ਹੀ।
ਹਾਂਜੀ, ਹਾਂਜੀ, ਖਾਲੀ ਰੋਟੀ।
ਹਾਂਜੀ, ਹਾਂਜੀ, ਖਾਲੀ।
ਛੇਤੀ-ਛੇਤੀ ਜਿਮ ਹੋਈ?
ਜਿਮ ਜਾਂਦੇ ਹੁੰਦੇ ਹੀ।
ਹਾਂਜੀ, ਹਾਂਜੀ, ਜਾਂਇਦਾ ਆਪਾਂ ਤੇ ਆਪਾਂ ਵੀ ਚਾਹੀਦਾ। ਅਹੀ ਜੀ, ਅਸੀਂ ਜਾਂਦੇ ਹਾਂ, ਅਸੀਂ ਸਵੇਰੇ ਜਾਂਦੇ ਹਾਂ ਜੀ। ਕੋਈ ਛੇ ਕੁ ਵਜੇ ਜਾਈਦਾ ਜੇ।
ਹਾਂਜੀ, ਹਾਂਜੀ, ਬਹੁਤ ਵਧੀਆ ਹੈਗੀ ਸਿਹਤ ਵਾਸਤੇ ਜਾਣਾ ਚਾਹੀਦਾ।
ਹੂੰ ਏਸੀ ਉਸੀ ਥੱਲਿਆਂ ਵੀ ਜ਼ਿਆਦਾ ਰਹਿਣਾ ਚਾਹੀਦਾ ਜੇ।
ਹਾਂਜੀ, ਹਾਂਜੀ, ਇੱਥੇ ਵੱਲੇ ਵੀ ਯਾਦ ਰਹਿਣਾ ਚਾਹੀਦਾ।
ਵਿ ਬਕ ਕਿ ਵੀ ਬਹੁਤ ਵਧੀਆ ਹੁੰਦਾ ਫੀਲ ਜਿਹਾ ਬੜਾ ਵਧੀਆ ਹੁੰਦਾ, ਇਸ ਸਿਰ ਸੈਰ ਕਰਕੇ।
ਹਾਂਜੀ-ਹਾਂਜੀ, ਔ ਵਧੀਆ ਹੁੰਦਾ। ਸਿਹਤ ਵਾਸਤੇ ਵਧੀਆ ਵਾ ਜ਼ਿਆਦਾਤਰ ਏਸੀ ਥੱਲੇ ਵੀ ਨਹੀਂ ਰਹਿਣਾ ਚਾਹੀਦਾ।
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਏਸੀ ਥੱਲੇ ਰਹਿਣਾ ਹੀ ਨਹੀਂ ਚਾਹੀਦਾ ਏਸੀ ਨਾਲ ਕਈ ਬਿਮਾਰੀਆਂ ਲੱਗਦੀਆਂ ਬਾਹਰ ਦਾ ਜਿਵੇਂ ਬਾਹਰ ਦਾ ਫੂਡ ਵਗੈਰਾ ਉਹ ਖਾਣਾ ਚਾਹੀਦਾ ਤੁਹਾਡੇ ਹਾਿਸਬ ਨਾਲ ਕਿ ਨਹੀਂ
ਹਾਂਜੀ ਖਾਣਾ ਖਾਣਾ ਚਾਹੀਦਾ ਹੈ। ਫਰੂਟ ਬਹੁਤ ਵਧੀਆ ਗੱਲ
ਫਰੂਟ, ਫਰਾਡ 'ਤੇ ਖਾਣਾ ਚਾਹੀਦਾ, ਵੀ ਬਾਹਰ ਦਾ ਜਿਵੇਂ ਵੀ ਹੋ ਗਿਆ ਸਪਰਿੰਗ-ਸਪਰਿੰਗ ਨਹੀਂ ਖਾ। ਖਾਣੇ ਚਾਹੀਦੇ,
ਹਾਂਜੀ, ਉਹ ਹੁਣ ਫਾਸਟ-ਫੂਡ ਦਾ ਨਹੀਂ ਇੰਨਾ ਖਾਣਾ ਚਾਹੀਦਾ। ਉਹ ਸਹੀ
ਉਹਦੇ ਨਾਲ ਬਹੁਤ ਜਣੇ ਬਿਮਾਰ ਹੁੰਦੇ। ਹਾਂਜੀ, ਪਹਿਲੀਆਂ ਭੁੱਲੀਆਂ ਹੈਗੀਆਂ ਤੁਹਾਡੇ ਲਾਗੇ। ਪਿਆਲੀਆਂ-ਪੂਲੀਆਂ ਹੈਗੀਆਂ, ਬਾਗ-ਬੂਗ ਵਗੈਰਾ ਪਿਆਲੀਆਂ-ਪੂਲੀਆਂ।
ਹਾਂਜੀ, ਹਾਂਜੀ, ਬਾਹਰ ਹੈਗਾ, ਆਪਣੇ ਬੱਬੂ, ਗੁੱਛੇ ਸਾਰਾ ਕੁਝ ਹੈਗਾ।
ਅੱਛਾ, ਅੱਛਾ, ਪੈਲੀਆਂ-ਪੂਲੀਆਂ ਵੀ ਹੋਣੀਆਂ ਇੱਥੇ ਤੁਹਾਡੇ?
ਹਾਂਜੀ,
ਹ ਅੰਬਰ ਸਾਰ ਵੀ ਹੈਗੀਆਂ, ਇਨੀਆਂ ਨਹੀਂ ਹੈਗੀਆਂ। ਥੋੜੇ ਬਹੁਤ ਹੈ ਬਾਗ ਬੂਗ
ਹਾਂਜੀ ਵੀ ਅੰਮ੍ਰਿਸਰ ਇੰਨਾ ਨਹੀਂ ਥੋੜ੍ਹੇ ਥੋੜ੍ਹੇ ਬਹੁਤੇ ਬਾਗ ਹੈਗੇ ਥੋੜ੍ਹੇ ਬਹੁਤੇ ਵੀ ਦੂਰ ਜਹੀ ਆ ਲਾਗੇ ਨਹੀਂ ਹੈਗੇ ਅਸੀਂ ਰਹਿੰਦੇ ਹਾਂ ਉੱਥੇ ਦਰਬਾਰ ਸਾਹਿਬ ਲਾਗੇ ਹਾਂ।
ਹਾਂਜੀ ਹਾਂ ਦਰਬਾਰ ਸਾਹਿਬ ਕੋਲ ਬਹੁਤ ਵਧੀਆ ਗੱਲ ਆ।
ਹਾਂਜੀ ਹਾਂਜੀ ਤੁਸੀਂ ਵੀ ਆਉਂਦੇ ਹੋ ਨੇ ਪੱਟੀਆਂ ਦਰਬਾਰ ਸਾਹਿਬ
ਹਾਂਜੀ ਹਾਂਜੀ ਆਪਾਂ ਹੀ ਐਤਵਾਰ ਤੇ ਐਤਵਾਰ
ਅੱਛਾ ਅੱਛਾ ਬਹੁਤ ਵਧੀਆ ਗੱਲ ਹੈ। ਅਸੀਂ ਵੀ ਐਤਵਾਰ ਦੇ ਐਤਵਾਰ ਜਾਈਦਾ,
ਹਮ ਬਹੁਤ ਵਧੀਆ ਗਲ ਆ
ਹਾਂਜੀ
ਹਾਂਜੀ ਮੰਮੀ ਪਾਪਾ ਠੀਕ ਤੁਹਾਡੇ
ਹਾਂਜੀ ਹਾਂਜੀ ਉਹ ਵੀ ਘਰ ਚ ਬਹੁਤ ਵਧੀਆ ਕੰਮ ਕਾਰ ਹੀ ਕਰਦੇ ਆਪਾ ਪਰੋ ਲੀ ਤਾਂ ਕਰਦੇ ਆ ਮੰਮਾ ਕਰ
ਇਹ ਹੋਰ ਵਧੀਆ ਗੱਲ ਸਦਾ ਕੰਮ ਕਰਨਾ
ਹਾਂਜੀ ਸਾਰੀ ਦਿਹਾੜੀ ਵੀ ਗਰਮੀ ਰਹਿੰਦੀ ਆ ਮਿਸਤਰੀ ਮਿਸਤਰੀ ਲਗੇ
ਹਾਂਜੀ ਹਾਂਜੀ ਬਹੁਤ ਵਧੀਆ ਗੱਲ
ਸੁਣਾਓ ਕਿਵੇਂ ਦਾ ਮੌਸਮ ਸੀ ਜਿੱਥੇ ਫਿਰ ਘੁੰਮਣ ਗਏ ਸੀ।
ਉੱਥੇ ਬਹੁਤ ਵਧੀਆ ਮੌਸਮ ਹਾਂਜੀ ਮਨਾਲੀ ਬੋਤ ਵਧੀਆ ਮੌਸਮ ਹੈਗਾ
ਅੱਛਾ ਅੱਛਾ ਗਰਮੀ ਬੜੀ ਹੋਣਾ ਇੱਥੇ ਹੋਣਾ ਭੱਟੀ ਵੀ ਗਰਮੀ ਬੜੀ ਹੋਣੀ
ਗਰਮੀ ਬੋਤ ਜਯਦਾ ਤੁਹਾਡੇ ਏਥੇ ਸਾਹੀ ਮੌਸਮ ਅੰਬਰਸਰ
ਨਹੀਂ ਇੱਥੇ ਥੋੜਾ ਬਹੁਤਾ ਠੀਕ ਗਿਆ ਗਰਮੀ ਬੜੀ
ਹਮ
ਹਜੀ
ਹੋਰ ਫਿਰ ਸੈਰ ਕਿਨੇ ਵਜੇ ਜਾਂਦੇ ਕਰਨ
ਸੈ ਤੜਕੇ ਜਾਈਦਾ ਛੇ ਕੁ ਵਜੇ
ਅੱਛਾ
ਤੇ ਸ਼ਾਮੀ ਜਾਈਗਾ ਵਾ ਸਵੇਰ ਸੱਤ ਵਜੇ ਹਾਂਜੀ
ਤੜਕੇ ਸੈਰ ਵਧੀਆ ਹੁੰਦੀ।
ਹਾਂਜੀ ਸੜਕ ਗਰਮੀ ਹਾ ਜਾਦੀ
ਤੜਕੇ ਮੌਸਮ ਠੰਡਾ ਹੁੰਦਾ ਨਾ
ਹਾਂਜੀ ਹਾਂ
ਹਣਾ
ਹਾਂਜੀ ਹਾਂਜੀ ਹੋਰ ਸੁਣਾਓ ਠੀਕ ਠਾਕ ਸ
ਹਾਂਜੀ ਹਾਂਜੀ ਮੱਝਾਂ ਮੁੱਝਾਂ ਵੀ ਰੱਖੀਆਂ ਸੀ।
ਹਾਂਜੀ ਹਾਂਜੀ ਦੋ ਕੁ ਰੱਖੀਆਂ ਜੇ ਪਾਪਾ ਨੇ ਰੱਖੀਆਂ ਪਾਪਾ ਦਾ ਕੰਮ ਪਾਲਦਾ
ਅੱਛਾ ਅੱਛਾ ਅੱਛਾ ਵੀ ਮੱਝਾਂ ਲੈ ਕੇ ਵੇਚਣੀਆਂ ਗਾਡੀ ਵੇਚ ਦੇਣੀਆ
ਹਾਂਜੀ ਦੁੱਧ ਵੀ ਪਾਈ ਦਾ ਵਾ ਘਰਾਂ ਚ ਦੁੱਧ ਵੀ
ਅੱਛਾ ਅੱਛਾ
ਹਾਂਜੀ ਹਾਂਜੀ
ਅੱਛਾ ਅੱਛਾ ਵੀ ਦੁਧ ਲਾਇਆ ਕਰਾ ਚ ਦੁੱਧ ਵੀ ਪਉਣਾ ਏ ਬੋ ਵਧੀਆ ਗੱਲ ਆ ਮੱਝਾਂ ਮੁੱਝਾਂ ਰੱਖਣੀਆਂ
ਹਾਂਜੀ
ਘਰ ਦਾ ਦੁੱਧ ਪੀਣਾ ਆਪਾਂ ਬਾਜ਼ਾਰ ਝੋਨੇ ਦਾ ਕੰਮ ਨਹੀਂ ਹੁੰਦਾ ਦੁੱਧ ਨੀ ਸਹੀ ਹੁੰਦਾ ਪਿਆ
ਬਾਜ਼ਾਰ ਦਾ ਦੁੱਧ ਤੁਹਾਨੂੰ ਪਤਾ ਹੀ ਕਿੰਨਾਪਤਲਾ ਦੁੱਧ ਹੁੰਦਾ
ਹਾਂਜੀ ਹਾਂਜੀ ਬਹੁਤ ਮਾੜਾ ਹੁੰਦਾ।
ਤੁਹਾਡੇ ਕੋਲ ਦੁੱਧ ਵਧੀਆ ਹੁੰਦਾ ਵਧੀਆ ਹੁੰਦਾ।
ਹਾਂਜੀ ਹਾਂਜੀ ਹਾਂਜੀ ਘਰ ਦਾ ਦੁੱਧ ਵਧੀਆ ਹੁੰਦਾ ਹੈ ਤੁਸੀਂ ਨਹੀਂ ਰੱਖੀਆਂ
ਦੋ ਰੱਖਿਆ ਹੈ ਆਪਾਂ
ਅੱਛਾ ਅੱਛਾ
ਹਾਂਜੀ
ਦੋ ਰੱਖੀਆਂ ਦੁੱਧ ਦੁੱਧ ਦਿੰਦੀਆਂ
ਹਾਂਜੀ ਇੱਕ ਸੁਣ ਵਾਲੀ ਮੱਝ ਇੱਕ ਗਾ ਏ ਗਾਂ ਦਿੰਦੀ ਹੈ ਦੁੱਧ ਤੇ ਮੱਝ ਸੂਣ ਵਾਲੀ ਹੈ।
ਗਾਂ ਦੁੱਧ ਦਿੰਦੀ ਹੈ ਤੇ ਮੱਝ ਸੂਣ ਵਾਲੀ
ਹਾਂਜੀ ਤੁਸੀਂ ਸੁਣਾਓ ਹੋਰ ਠੀਕ ਠਾਕ।
ਹਾਂਜੀ ਵਧੀਆ ਵਧੀਆ ਅਤੇ ਗਰਮੀ ਬੜੀ ਗਰਮੀ ਦਿੱਤੇ
ਹਾਂਜੀ ਹਾਂਜੀ ਗਰਮੀ ਸਾਡੇ ਬਹੁਤ ਜ਼ਿਆਦੀ
ਹਾਂਜੀ ਹਾਂਜੀ ਗਰਮੀ ਦਾ ਪੂਰਾ ਬੁਰਾ ਹਾਲ ਕੀਤਾ ਪ ਗਰਮੀ ਨੇ
ਏਸੀ ਥੱਲੇ ਨਹੀ ਰਹਿਣਾ ਚਾਹੀਦਾ
ਹਾਂ ਹਾਂ ਏਸੀ ਥੱਲੇ ਹਾਂਜੀ ਹਾਂਜੀ ਹਾਂਜੀ ਅਸੀਂ ਥੱਲੇ ਬਿਲਕੁਲ ਨਹੀਂ ਰਹਿਣਾ ਚਾਹੀਦਾ ਰਵੋ ਮਾੜਾ ਮੁਟਾ ਰਵੋ ਇਹ ਨਹੀਂ ਵੀ ਸਾਰੀ ਦਿਹਾੜੀ ਏਸੀ ਥੱਲੇ ਬੈਠੇ ਰਵੋ ਬਾਕੀ ਸੋ ਗਰਮੀ ਚ ਵੀ ਕਿਸੇ ਵਾਲੇ ਆਪਾਂ ਨੂੰ ਆਪਾਂ ਨੂੰ ਪੈਣਾ ਜਾ ਸਕਦਾ ਹੈ। ਜਾ ਸਕਦਾ ਵਾ
ਹਾਂਜੀ ਹਾਂਜੀ ਬਾਹਰ ਦੀ ਹਵਾ ਵੀ ਲੈਣੀ ਚਾਹੀਦੀ ਆ
ਹਾਂ ਬਾਹਰ ਦੀ ਹਵਾ ਬਹੁਤ ਵਧੀਆ ਹੁੰਦੀ ਸਰੀਰ ਲਈ ਸਿਹਤ ਲਈ ਵੀ ਲੈਣੀ ਚਾਹੀਦੀ ਹੈ ਆਪਾਂ ਨੂੰ
ਹਾਂਜੀ ਪੌਦਿਆਂ ਦੀ ਹਵਾ ਲੈਣੀ ਚਾਹੀਦੀ ਆ ਬਹੁਤ ਵੀਆ ਵਧੀਆ ਗੱਲ ਹੁੰਦੀ ਹੈ ਸਿਹਤ ਲਈ ਬਹੁਤ ਵਧੀਆ ਹੁੰਦੀ ਜ ਹਾਂਜੀ
ਹਾਂਜੀ ਔਕਸੀਜਨ ਵੀ ਲੈਣੀ ਚਾਹੀਦੀ ਹੈ ਆਪਾਂ ਨੂੰ ਬਾਹਰ ਦੀ ਬੂਟਾਂ ਦੀ ਬਹੁਤ ਵਧੀਆ ਹੁੰਦੀ ਹੈ
ਹਾਂ
ਹੋਰ ਕੀ ਕਰਦੇ ਪਾਪਾ ਤੁਹਾਡੇ ਵਪਾਰ ਕਰਦੇ ਬੱਚਿਆਂ ਦਾ
ਹਾਂਜੀ ਹਾਂਜੀ
ਅੱਛਾ ਅੱਛਾ
ਚਲੋ
ਏਸੀ ਥੱਲੇ ਵੀ ਰਹਿਣਾ ਨਹੀਂ ਚਾਹੀਦਾ
ਹਾਂਜੀ ਤੁਸੀਂ ਪੌਦਿਆਂ ਦੀ ਹਵਾ ਲਿਆ ਕਰੋ ਏਸੀ ਥੱਲੇ ਨੀ ਜ਼ਿਆਦਾ ਰਹਿੰਦਾ
ਹਾਂਜੀ ਹਾਂਜੀ ਅਸੀਂ ਤੇ ਲੈਂਦੇ ਸਵੇਰੇ ਸਵੇਰੇ ਅਸੀਂ ਵੀ ਜਾਂਦੇ ਹ ਸੈਰ ਕਰਨ ਫਿਰ ਸਵੇਰੇ ਜਾਈਦਾ ਨਾਲ ਜਿੰਮ ਜਾਈਦਾ, ਨਾਲ ਸੈਰ ਸੂਰ ਕਰ ਆਈਦਾ। ਅਤੇ ਜਿਮ ਵੀ ਸਰੀਰ ਲਈ ਬਹੁਤ ਵਧੀਆ ਹੁੰਦੀ ਹੈ।
ਗੁਰਦੁਆਰੇ ਵੀ ਜਾਏ ਆ ਕਰੋ, ਜਾਈ ਜਾਣਾ ਚਾਹੀਦਾ ਵਾ।
ਹਾਂ ਗੁਰਦੁਆਰੇ ਵੀ ਅਸੀਂ ਜਾਂਦੇ ਹਾਂ ਬਹੁਤ ਵਧੀਆ ਹੁੰਦਾ ਗੁਰਦੁਆਰੇ ਵੀ ਜਾਣਾ ਮਨ ਸਕੂਨ ਮਿਲ ਜਾਂਦਾ
ਹਾਂਜੀ ਅਸੀਂ ਆ ਜਾਂਦੇ ਹਾਂ ਸਾਡੇ ਲਈ ਬਹੁਤ ਵਧੀਆ ਗੱਲ ਆ ਨਹੀਂ ਮਨ ਨੂੰ ਸਕੂਨ ਮਿਲ ਜਾਂਦਾ ਹੈ ਗੁਰਦੁਆਰੇ ਜਾ ਕੇ ਸਾਡੇ ਗਵਾਂਡ ਵਿੱਚ ਹੀ ਹੈ ਗੁਰਦੁਆਰਾ
ਫਿਰ ਤਾਂ ਵਧੀਆ ਚੱਲਦਾ ਤੁਹਾਨੂੰ ਪਾਠ ਪੂਠ ਵਗੈਰਾ ਵੀੱ ਸਣਂਦਾ ਹੋਣਾ ਘਰ
ਪਾਠ ਵੀ ਆ
ਅੱਛਾ ਅੱਛਾ
ਹਾਂਜੀ
ਵਧੀਆ ਗੱਲ ਆ ਗੁਰਦੁਆਰੇ ਜਾਣਾ ਬਹੁਤ ਵਧੀਆ ਹੁੰਦਾ।
ਬਹੁਤ ਵਧੀਆ ਗੱਲ ਐ, ਤੁਸੀਂ ਵੀ ਜਾਂਦੇ ਹੋ ਨਾ ਗੁਰਦੁਆਰੇ।
ਹਾਂਜੀ-ਹਾਂਜੀ ਜੀ, ਗੁਰਦੁਆਰੇ ਚੱਲ ਜਾਓ, ਉੱਥੇ ਬਹਿ ਜਾਓ ਮਨ ਨੂੰ ਸਕੂਨ ਮਿਲਦਾ।
ਹਾਂਜੀ, ਹਾਂਜੀ।
ਹਾਂਜੀ, ਜਿਵੇਂ ਆਪਾਂ ਵੀ ਜਿਵੇਂ, ਆਪਾਂ ਬੱਚਿਆਂ ਨੂੰ ਫੋਨ ਫੜਾ ਲੈਣਾ ਬੱਚਿਆਂ ਨੂੰ ਫੋਨ ਵੀ ਨਹੀਂ ਫੜਾਉਣੇ ਚਾਹੀਦੇ ਜਿਆਦਾ।
ਤੁਹਾਡੇ ਹਿਸਾਬ ਨਾਲ ਬੱਚਿਆਂ ਨੂੰ ਫ਼ਨ ਫੜੋਉਣੇ ਸਹੀ ਹੁੰਦੇ ਕਿ ਨਹੀਂ?
ਨਹੀਂ,
ਨਹੀਂ ਸਹੀ ਹੁੰਦੇ, ਨਾ ਬੱਚਿਆਂ ਨੂੰ ਆਪ ਫੋਨ ਨਹੀਂ ਫੜਾਉਣੇ ਚਾਹੀਦੇ।
ਹਾਂਜੀ,
ਹਾਂਜੀ ਬੱਚਿਆਂ ਨੂੰ ਆਪਾਂ ਨੂੰ ਫੋਨ ਫੜਾ ਦਿੰਦੇ, ਹਾਂ ਆਪਾਂ ਬੱਚਿਆਂ ਨੂੰ ਫੋਨ ਨੂੰ ਨਹੀਂ ਫੜਾਉਣੇ ਚਾਹੀਦੇ।
ਹਾਂਜੀ,
ਅੱਖਾਂ ਅੱਖਾਂ ਖਰਾਬ ਹੋ ਜਾਂਦੀਆਂ, ਗ਼ਲਤ ਅਸਰ ਪੈਂਦਾ ਬੱਚਿਆਂ ਦੇ ਫੋਨ ਦਾ।
ਦਾ ਫੋਨ ਤੇ ਬਿਲਕੁਲ ਨੀ ਨਾ ਫੜ੍ਹਾਉਣਾ ਚਾਹੀਦਾ ਬੱਚਿਆਂ ਨੂੰ,
ਹਾਂਜੀ, ਹਾਂਜੀ ਬਹੁਤ ਜ਼ਿਆਦਾ ਮਾੜਾ ਹੁੰਦਾ ਫ਼ੋਨ ਫੜਾਣਾ। ਬਹੁਤ ਹੀ ਜ਼ਿਆਦਾ ਮਾੜਾ ਹੁੰਦਾ, ਬੱਚਿਆਂ ਨੂੰ ਫੋਨ ਫੜੋਉਣਾ ਹੀ ਨਹੀਂ ਚਾਹੀਦਾ ਚਲੋ ਠੀਕ ਹੈ, ਵੀਰ ਜੀ। ਠੀਕ ਹੈ, ਵੀਰ ਜੀ ਸਤਿ ਸ੍ਰੀ ਅਕਾਲ ਫੇਰ ਆਪਾਂ ਜੁੜਦੇ ਦੁਬਾਰਾ। ਫੇਅਰ ਕਰਦੇ ਆਪ ਠੀਕ ਹੈ,